ਹੈਲੋ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 ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ ਹੋ?
ਕੁਛ ਨੀ ਫ੍ਰੀ ਸੀ ਹਲੇ ਰੋਟੀ ਬਣਾਈ ਐ।
ਅੱਛਾ ਕੀ ਬਣਾਇਆ ਤੁਸੀਂ?
ਅਂ ਦ ਦੁਪਹਿਰੇ ਖਿਚੜੀ ਬਣਾਈ ਸੀ ਹੁਣ ਅਸੀਂ ਦਾਲ ਬਣਾਵਾਂਗੇ
ਅੱਛਾ ਕਿਵੇਂ ਬਣਾਈ ਸੀ ਤੁਸੀਂ ਖਿਚੜੀ?
ਜਿਹੜੀ ਅਸੀਂ ਜੀਰਾ ਦੇ ਵਿੱਚ ਪਿਆਜ ਕੱਟ ਕੇ ਅਹ ਟਮਾਟਰ ਵਗੈਰਾ ਕੱਟ ਕੇ ਉਹਦਾ ਤੜਕਾ ਲਗਾਇਆ ਸੀ ਤੇ, ਹਾਂਜੀ ਚਾਵਲਾਂ ਦੇ ਵਿੱਚ ਪਾ ਕੇ ਕੁੱਕਰ ਚ
ਹਾਂਜੀ
ਹਾਂਜੀ ਹੋਰ ਤੁਸੀਂ ਕੀ ਕਰ ਰਹੇ ਹੋ?
ਬਸ ਵਿਹਲੇ ਆਸੀ ਰੋਟੀ ਬਣਾ ਕੇ ਆਏ ਸੀ।
ਅੱਛਾ ਜੀ ਕੀ ਬਣਾ ਲਿਆ?
ਅਸੀਂ ਆਲੂ ਬਣਾਏ ਸੀ।
ਠੀਕ ਹੈ ਜੀ ਹੋਰ ਘਰੇ ਠੀਕ ਨੇ ਸਾਰੇ ਬਚੇ?
ਹਾਜੀ ਵਡੀਆ
ਵਧੀਆ ਹੀ ਚਾਹੀਦਾ ਜੀ ਹੋਰ ਦੱਸੋ ਕੀ ਤੁਹਾਡੀ ਤੁਸੀਂ ਕੁਛ ਖੇਡਣ ਨੂੰ ਪਸੰਦ ਕਰਦੇ
ਨਹੀਂ ਜੀ ਐਵੇਂ ਤ ਮੈਂ ਸਿੰਪਲ ਹੀ ਹੈਗੀ ਆ ਖੇਲਣ ਨੂੰ ਨੀ ਪਸੰਦ ਕਰਦੀ
ਅੱਛਾ ਜੀ, ਹੋਰ ਦੱਸੋ? ਬਸ ਵਧੀਆ ਜੀ ਵਧੀਆ ਮੈਨੂੰ ਤੇ ਸਾਰਾ ਕੁੱਝ, ਜਾਂਦਾ ਤੁਹਾਡੀ ਫੇਵਰੇਟ ਮੂਵੀ ਕੋਈ ਹੋਵੇ
ਮੇਰੀ ਫੇਵਰੇਟ ਮੂਵੀ, ਮੇਰੀ ਫੇਵਰੇਟ ਮੂਵੀ ਹੈ ਸਟ
ਅੱਛਾ ਜੀ ਚਲੋ ਵਧੀਆ ਗੱਲ ਹੈ ਹੋਰ ਦੱਸੋ ਬੱਚੇ ਜਾਂਦੇ ਨੇ ਸਕੂਲੇ
ਹਾਂਜੀ ਛੁੱਟੀਆਂ ਪੈ ਰਹੀਆਂ ਹੁਣ ਤੋਂ
ਅੱਛਾ ਜੀ ਕਿਤੇ ਘੁੰਮਣ ਨੀ ਗਏ ਤੁਸੀਂ
ਗਈ ਨੀ
ਅੱਛਾ ਜੀ ਚਲੋ ਵਧੀਆ ਗੱਲ ਹੋਰ ਗੁਰਦੁਆਰੇ ਜਾਂਨੇ ਹੋ
ਹਾਂਜੀ ਯੋਗਾ ਤੇ ਜਾਂਦੀ ਹਾਂ ਮੈਂ ਸਵੇਰੇ
ਠੀਕ ਹੈ ਜੀ ਹੋਰ ਦੱਸੋ
ਬਸ ਸੁਬਹ ਸਾਢੇ ਚਾਰ ਵਜੇ ਉੱਠਣਾ ਹੀ ਜੀਏ ਫੇਿਰ ਜਾਈਏ ਗੁਰੂ ਯੋਗਾ ਤੇ
ਅੱਛਾ ਜੀ ਠੀਕ ਜੀ ਹੋਰ ਦੱਸੋ ਵਧੀਆ ਜੀ ਵਧੀਆ ਹੋਰ ਬੱਚੇ ਠੀਕ ਨੇ ਕੀ ਕਰ ਰਹੇ ਨੇ-
ਬਾਹਰ ਖੇਲਦੇ ਪਏ ਨੇ
ਹੋਰ ਦੱਸ ਹੋਰ ਦੱਸੋ?
ਬਸ ਤੁਸੀਂ ਸੁਣਾਓ?
ਵਧੀਆ ਜੀ ਵਧੀਆ ਹੋਰ ਕੀ ਕੀ ਕਿੱਥੇ ਭਾ ਜੀ ਕਿੱਧਰ ਗਏ ਨੇ
ਭਾਜੀ ਘੁੰਮਣ ਗਏ ਨੇ
ਠੀਕ ਹੈ ਜੀ ਹੋਰ ਸੁਣਾਓ
ਬਸ ਦੋਸਤਾਂ ਦੇ ਨਾਲ ਗਏ ਨੇ ਘੁੰਮਣ
ਠੀਕ ਹੈ ਜੀ ਚਲੋ ਵਧੀਆ ਟਾਈਮ ਏ ਹੋਰ ਰੋਟੀ ਖਾ ਲਈ ਜੇ
ਨਹੀਂ ਹੂਨ ਖਾਣੀ ਹੈ ਅਸੀਂ ਦਸ ਵਜੇ ਪਹਿਲਾ ਕਿੱਦੇ ਖਾਂਦੇ ਆ ਰੋਟੀ
ਠੀਕ ਹੈ ਜੀ ਠੀਕ ਹੈ
ਹਾਂਜੀ ਉਹ ਤਾਂ ਰੁਟੀਨ ਹੈ ਸਾਡਾ ਦਾਂ ਵਜੇ ਤੋਂ ਪਹਿਲਾਂ ਰੋਟੀ ਨੀ ਖਾਇ ਦੀ
ਬੱਚੇ ਜਾਂਦੇ ਨੇ ਸਕੂਲੇ
ਹਾਂਜੀ ਜਾਂਦੇ ਨੇ
ਚਲੋ ਵਧੀਆ ਗੱਲ ਏ ਟਿਊਸ਼ਨ ਵੀ ਜਾਂਦੇ ਹੋਣੇ ਅੱਜ ਕੱਲ੍ਹ ਨਿਆਣੇ ਪੜਦੇ ਹੈ ਨੀ ਸਿਰ ਖਪਾਈ ਜ਼ਿਆਦਾ ਹੈਗੀ ਇਹਨਾਂ ਨਾਲ
ਹਾਂਜੀ ਬੜਾ ਤੰਗ ਕਰਦੇ ਨੇ ਨਿੱਕੇ ਨਿੱਕੇ ਬੱਚੇ ਜ਼ਿਆਦਾ ਤੰਗ ਕਰਦੇ ਨੇ
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ ਨਿਆਣੇ ਨੇ ਕਿੱਥੇ ਸਮਝਦੇ ਨੇ ਐ ਵੀ ਹਾਂਜੀ ਹੋਰ ਦੱਸੋ
ਬਸ ਵਧੀਆ
ਵਧੀਆ ਹੀ ਚਾਹੀਦਾ ਜੇ ਹੋਰ ਤੁਹਾਡੇ ਪੇਕੇ ਕਿੱਧਰ ਹੈਗੇ ਨੇ ਤੁਸੀਂ ਕਿਵੇਂ ਘੁੰਮਦੇ ਫਿਰਦੇ ਹੋ ਕੋਈ ਹੈ ਉੱਥੇ ਵਧੀਆ ਘੁੰਮਣ ਦੀ ਜਗ੍ਹਾ ਜਾਂ ਕੱਪੜਿਆਂ ਦੀ
ਹਾਂਜੀ ਸਾਡਾ ਹੈਗਾ ਉਹ ਗੁਮ ਘੁੰਮਣ ਦੀ ਵੀ ਥਾਂ ਹੈਗੀ ਆ ਉੱਧ ਸਾਡੇ
ਚਲੋ ਅੱਛਾ ਜੀ ਅੱਛਾ ਲੁਧਿਆਣਾ ਵੈਸੇ ਬਹੁਤ ਫੇਮਸ ਹੈਗਾ ਵਾ ਪੰਜਾਬ ਚੋਂ ਪੈ ਜਾਂਦਾ ਇੱਧਰ ਹਰਿਆਣਾ ਹੈਗਾਾ ਹਾਂਜੀ
ਬਸ ਅੰਮ੍ਰਿਤਸਰ ਵੀ ਚਲੇ ਜਾਂਦੇ ਹਾਂ ਅਸੀਂ ਅੰਮ੍ਰਿਤਸਰ ਵਗੈਰਾ ਮੱਥਾ ਵ ਟੇ ਕੇ ਆਉਦੇ ਹ ਅਸੀਂ
ਠੀਕ ਹੈ ਜੀ ਠੀਕ ਹੈ ਵਦੀਆ ਜੀ ਹੋਰ ਦੱਸੋ ਜੀ
ਅੰਮ੍ਰਿਤਸਰ ਦੇ ਪਾਪੜ ਬੜੇ ਸੇ ਹੋ ਆ ਉਹ ਹੈਗੇ ਫੇਵਰੇਟ
ਹਾਂਜੀ-ਹਾਂਜੀ ਉਹ ਉਧਰ ਦੀ ਵੈਸੇ ਹੀ ਇਹ ਚੀਜ਼ਾਂ ਫੇਮਸ ਹੈਗੀਆਂ ਨੇ ਪਾਪੜ ਆਮ ਪਾਪੜੇ ਬਹੁਤ ਕੁਛ ਸ ਹੈ ਜੋ ਮਤਲਬ ਸਭ ਕੁੱਛ ਸਹੀ ਹੈਗਾ ਆ ਉੱਥੇ ਕੱਪੜਾ ਵੀ ਬੜਾ ਸਹੀ ਰੇਟ ਤੇ ਮਿਲ ਜਾਂਦਾ ਆ ਉਝ ਵੀ ਕੁਛ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਨਾ ਮਿਲੇ ਵੀ ਤੇ ਤੁਸੀਂ ਦਰਸ਼ਨ ਕਰਕੇ ਆਨੇ ਔ?
ਹਾਂਜੀ-ਹਾਂਜੀ
ਅੱਛਾ, ਫੇਰ ਤੇ ਉੱਥੇ ਦਰਬਾਰ ਲੇਟ ਹੀ ਖੁੱਲਦਾ ਵੈਸੇ ਢਾਈ ਤਿੰਨ ਵਜੇ ਦਰਬਾਰ ਸਾਹਿਬ ਖੁੱਲਦੇ ਨੇ ਅੱਛਾ ਜੀ ਚਲੋ ਠੀਕ ਹੋਰ ਦੱਸੋ ਜੀ ਤੁਸੀਂ ਕੀ? ਕੀ ਬਣਾ ਲੈਂਦੇ ਹੋ,
ਮੈਂ ਪੂੜ ਸੂਜੀ ਦਾ ਪੂੜ ਬਣਾ ਲੈਂਨੀ ਆ,
ਅੱਛਾ ਜੀ,
ਹਾਂਜੀ ਪਹਿਲਾਂ ਸੂਜੀ ਨੂੰ ਪਾਣੀ ਸੇ ਲਓ, ਤੇ ਉਹਦੇ ਵਿੱਚ ਪਿਆਜ ਕੱਟੋ ਹਰੀ ਮਿਰਚਾਂ ਕੱਟੋ ਫਿਰ ਤਵਾ ਰੱਖੇ ਤਵੇ ਤੇ ਤੇਲ ਪਾ ਕੇ ਸੇਕ ਦੋ
ਠੀਕ ਹੈ ਜੀ ਠੀਕ ਹੈ ਨਹੀਂ ਵਧੀਆ ਗੱਲ ਹੈ। ਉਵੇਂ ਪਹਿਲੇ ਟਾਈਮ ਇੰਨੇ ਚੰਗੇ ਹੁੰਦੇ ਸੀ। ਲੋਕੀ ਘਰ ਦਾ ਖਾ ਲੈਂਦੇ ਸੀ। ਅੱਜ ਕੱਲ ਦੇ ਬਾਜ਼ਾਰ ਦਾ। ਇਹੀ ਰਹਿ ਗਿਆ ਸਾਰਾ ਕੁਛ।
ਮੰਨਦੇ ਨੀ ਨਾ ਨਿਆਣੇ ਸਾਡੇ ਬਾਹਰ ਦੇ ਜਿਆਦਾ ਖਾਂਦੇ ਨੇ ਨਾ।
ਇਹ ਜੀ ਸਰੀਰ ਖ਼ਰਾਬ ਹੋਣਗੇ ਕੀ ਫਾਇਦਾ ਹੈਗਾ ਐਵੇਂ
ਉਹ ਤੇ ਗੱਲ ਚੰਗੀ ਹੈ ਤੁਹਾਡੀ।
ਹਾਂਜੀ ਹੋਰ ਤੁਸੀਂ ਕੀ ਬਣਾ ਲੈਂਦੇ ਹੋ ਕੁਛ ਹੈ ਵਧੀਆ ਜਿਹਾ?
ਅਸੀਂ।
ਹਾਂਜੀ।
ਚਾਵਲ ਵਗੈਰਾ ਬਣਾ ਲੈਣੇ ਹਾਂ।
ਅੱਛਾ ਜੀ ਚਲੋ ਵਧੀਆ ਗੱਲ ਐ ਠੀਕ ਐ ਜੀ ੳਕੇ।
ਅਸੀਂ ਪਹਿਲਾਂ ਚਾਵਲ ਧੋਲਓ ਸਹੀ ਸੇ। ਮਟਰਾਂ ਮੂਟਰਾਂ ਪਾ ਕੇ ਪਿਆਜ ਪਾਓਦੇ। ਹਰੀ ਮਿਰਚਾਂ ਵਗੈਰਾ ਪਾਓ। ਹਾਂਜੀ ਤੇ ਕੂਕਰ 'ਚ ਤੇਲ ਪਾ ਕੇ ਰੱਖਦੋ?
ਠੀਕ ਹੈ ਜੀ।
ਹਾਂਜੀ ਜਿਹੜੀ ਤੁਸੀਂ ਵੇਜੀਟੇਬਲ ਪਾਉਣੀ ਹੈ, ਪਾ ਲਓ?
ਅੱਛਾ ਜੀ ਠੀਕ ਹੈ ਠੀਕ ਹੈ। ਚਲੋ ਵਧੀਆ ਗੱਲ ਹੈ, ਹੋਰ ਦੱਸੋ ਜੀ? ਹੋਰ ਫੈਮਲੀ ਠੀਕ ਹੈ ਤੁਹਾਡੀ? ਚਲੋ ਵਧੀਆ ਹੀ ਚਾਹੀਦਾ ਜੀ, ਹੋਰ? ਯੋਗਾ ਤੁਸੀਂ ਮਤਲਬ ਯੋਗਾ ਤੁਸੀਂ ਸਾਰੀ ਕਲਾਸ। ਤੁਸੀ ਲਗਾਉਂਦੇ ਹੋ? ਭਰਾ ਜੀ ਇਹ ਵੀ ਕੰਮ ਕਰਦੇ ਨੇ ਗੜਵੀਆਂ ਬਣਾਦੇ ਨੇ ਲੋਟੇ ਹੁੰਦੇ ਨੇ ਨਾ ਉਹ ਬਣਾਦੇ। ਬਣਾਦੇ ਨੇ ਇਹਨਾਂ ਦਾ ਮਤਲਬ ਹਲੇੇ ਕਿਸੇ ਦੇ ਲੱਗੇ ਹੋਏ ਨੇ ਬਸ ਉਹ ਵੀ ਸੈਟਲ ਹੋ ਜਾਏਗਾ।
ਹਾਂਜੀ।
ਹਾਂਜੀ ਤੇ ਹਾਂਜੀ-ਹਾਂਜੀ ਨਹੀਂ-ਨਹੀਂ। ਕਾਰਖ਼ਾਨੇ।
ਅੱਛਾ ਫੇਰ ਵੀ ਭਾਜੀ ਸਵੇਰੇ ਜਾਂਦੇ ਹੋਗੇ ਕਿੰਨੇ ਵਜੇ ਜਾਂਦੇ ਹੋਣਗੇ ਸਵੇਰੇ।
ਸਵੇਰੇ ਚਲੇ ਜਾਂਦੇ ਨੇ ਜਾਂ ਛੇ ਵਜੇ ਸੱਤ ਵਜੇ ਇੰਨੇ ਕੁ ਵਜੇ ਚਲੇ ਜਾਂਦੇ ਨੇ।
ਅੱਛਾ।
ਹਾਂਜੀ-ਹਾਂਜੀ-ਹਾਂਜੀ। ਜੀ ਸਵੇਰੇ ਅਸੀਂ ਚਾਰ ਵਜੇ ਉੱਠ ਜਾਂਦੇ ਹਾਂ ਨਾਹ ਧੋ ਕੇ ਪਹਿਲੇ ਗੁਰਦੁਆਰੇ। ਜਾਂਨੇ ਹਾਂ ਫਿਰ ਪਾਠ ਕਰਨੇ ਹਾਂ, ਉਸ ਤੋਂ ਬਾਅਦ ਆਪਣਾ। ਕੰਮ ਤੁਹਾਨੂੰ ਪਤਾ ਜਨਾਨੀਆਂ ਦਾ ਜੋ ਕੰਮ ਹੈਗਾ ਝਾੜੂ ਪੋਚਾ ਇਹ ਸਾਰਾ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ। ਫਰੈਸ਼ ਫਸ਼ ਕਰਨਾ। ਸਾਰਾ ਕਰਨ ਤੋਂ ਬਾਅਦ ਫਿਰ ਸਾਡੇ ਨਾਸ਼ਤਾ ਰੈਡੀ ਹੋ ਜਾਂਦਾ ਆ।
ਅੱਛਾ ਹਾਂਜੀ।
ਫਿਰ ਤੁਹਾਨੂੰ ਪਤਾ ਨਾਸ਼ਤੇ ਦੀਆਂ ਮੁੱਕਦੀਆਂ ਨੇ ਦੁਪਹਿਰ ਦੀਆਂ। ਦੁਪਹਿਰ ਦੀਆਂ ਮੁੱਕਦੀਆਂ ਤੇ ਰਾਤ ਦੀਆਂ ਬੰਦਾ ਕਰੇ ਵੀ ਕੀ ਵਿਹਲਾ ਤਾਂ ਕੋਈ ਹੋਈ ਨਹੀਂ ਸਕਦਾ। ਸਕਦਾ ਅੱਜ ਕੱਲ। ਹਾਂਜੀ ਇਹ ਤੇ ਹੈ ਹੀ ਆ ਬਾਕੀ ਹੁਣ ਦੇਖੋ? ਟਾਈਮ ਉੱਤੇ ਆ ਪਹਿਲੇ ਟਾਈਮ ਚੰਗੇ ਹੁੰਦੇ ਸੀਗੇ ਪਹਿਲੇ ਮਗਾਈਆਂ ਘੱਟ ਹੁੰਦੀਆਂ ਸੀ। ਤੇ? ਆਪਣਾ ਖਾ ਪੀ ਰੱਜ ਕੇ ਲੈਂਦੇ ਸੀ। ਅੱਜ ਕੱਲ ਤਾਂ ਸਭ ਕੁੱਛ ਬਹੁਤ ਮੁਸ਼ਕਿਲ ਹੋਇਆ ਪਿਆ ਆ? ਹਾਂਜੀ ਹੋਰ ਦੱਸੋ ਜੀ ਤੁਸੀਂ ਠੀਕ ਹੋ?
ਹਾਂਜੀ ਚੰਗਾ।
ਚਲੋ ਚੰਗਾ ਚਾਹੀਦਾ ਜੇ। ਨਿਆਣੇ ਤੰਗ ਕਰਦੇ ਨੇ ਜਵਾਕ।
ਬਹੁਤ ਤੰਗ ਕਰਦੇ ਨੇ ਛੋਟੇ ਹੈਗੇ ਨੇ ਨਾ ਤੰਗ ਬੜਾ ਜਿਆਦਾ ਕਰਦੇ ਨੇ?
ਨਹੀਂ ਉਹ ਤੇ ਹੈ ਹੀ ਐ ਜਵਾਕ ਹੀ ਤੰਗ ਕਰਦੇ ਨੇ ਹੋਰ ਕੀ ਇਹਨਾਂ ਨੇ ਕਰਨਾ ਆ ਇਹਨਾਂ ਨੂੰ ਬਚਾ ਕੇ। ਬਣਾ ਪਾਣੀ- ਬੂਣੀ ਤੋਂ ਤਲੀਆਂ ਫਲੀਆਂ ਚੀਜ਼ਾਂ ਤੋਂ ਬਚਾ ਕੇ ਰੱਖਣਾ ਕਿਉ ਕਿ ਅੱਜ-ਕੱਲ ਮੌਸਮ ਬਹੁਤ ਗੰਦਾ ਹੈਗਾ ਨੇ ਹਾਂਜੀ-ਹਾਂਜੀ ਨਹੀ ਉਹ ਤੇ ਹੈ, ਹੀ ਪਰ ਫੇਰ ਵੀ ਆਪਣਾ ਹੀ ਹੁੰਦਾ ਕਿ ਅਸੀ ਧਿਆਨ ਰਖਣਾ ਹੈ। ਕਿਸੇ ਹੋਰ ਨੇ ਤੇ ਰੱਖਣਾ ਹੈ। ਨੀ
ਹਾਂਜੀ- ਹਾਂਜੀ-
ਹਾਂਜੀ ਰ ਦੂਸਰੀ ਗੱਲ ਬੱਚਿਆਂ ਨੂੰ ਬਾਹਰ ਦਾ ਤਲਿਆ ਫਲਿਆ ਨੀ ਦਹੀ ਦਾ ਹੁੰਦਾ ਘਰ ਹੀ ਦੇਣਾ ਜੋ ਬਣ ਦੇਖੋ ਸਸਾਈ ਆਈ ਹੈ। ਹਾਂਜੀ- ਹਾਂਜੀ ਹੋਰ ਦਸੋ ਤੁਹਾਡੇ ਹੈ। ਇਥੇ ਕੋਈ ਘੁੰਮਣ ਦੀ ਵਧੀਆ ਜਗਾ
ਸਾਡੇ-
ਹਾਂਜੀ-
ਬਸ ਅਸੀ ਜਾਂਦੇ ਹੀ ਨਹੀ ਅਸੀ ਘਰ ਹੀ ਜਾਂਦੇ ਹੈ ਅਸੀ ਜ਼ਿਆਦਾ
ਅਛਾ ਜੀ ਅਸੀ ਗਏ ਸੀ ਨਾ ਅਜ ਅ ਸਿਟੀ ਸੈਂਟਰ ਗਏ ਆ ਘੁੰਮ ਕੇ ਆਏ ਆ ਨਿਆਣੇ ਮਗਰ ਪਏ ਸੀ ਸਿਟੀ ਸੈਂਟਰ ਜਾਣਾ ਸਿਟੀ ਸੈਂਟਰ ਘੁੰਮ ਕੇ ਆਏ ਆ ਫਿਰ ਝੂਲੇ ਝਾਲੇ ਲਿਤੇ ਇਹਨਾਂ ਨੇ ਖਾ ਪੀ ਕੇ ਆਏ ਨੇ ਉਸ ਤੋਂ ਬਾਅਦ ਅਸੀ ਘਰ ਆਏ ਹਾਂ ਘਰ ਆ ਕੇ ਫਿਰ ਇਹਨਾਂ ਨੂੰ ਬਣਾ ਕੇ ਦਿਤਾ ਚਾਹ ਦੇ ਨਾਲ ਬ੍ਰੈਡ ਪਕੌੜੇ ਹੁੰਦੇ ਨੇ ਨਾ ਉਹ ਤਲ ਕੇ ਦਿਤੇ ਨੇ ਨਿਆਣਿਆਂ ਨੂੰ ਮਗਰ ਤੇ ਅਸੀ ਕੁਛ ਪਾਦੋ
ਹਾਂਜੀ -ਹਾਂਜੀ-
ਉਹ ਬਣਾ ਕੇ ਦਿਤੇ ਨੇ ਉਹ ਖਾਏ ਨੇ ਹੁਣ ਇਹਨਾਂ ਨੇ ਕਹਿਦੇ ਸੀ ਬਜ਼ਾਰੋਂ ਹੀ ਖਾਣਾ ਕੁਛ ਉਹ ਤੇ ਦਿਤਾ ਨਹੀ ਇਸ ਕਰਕੇ ਘਰ ਹੀ ਤਲ ਕੇ ਦਿਤਾ ਹੈਗੀ ਹਾਂ ਵੀ ਆਹ ਖਾ ਲੋ ਚਾਹ ਦੇ ਨਾਲ ਨਾਲੇ ਪੇਟ ਭਰਿਆ ਰਹੇਗਾ ਨਾਲੇ ਭੁੱਖ ਕਿਹਨੂੰ ਲੱਗਣੀ ਹੈ। ਹਾਂਜੀ- ਹੋਰ ਤੁਸੀ ਦਸੋ ਜੀ
ਬਸ ਵਧੀਆ-
ਵਧੀਆ ਹੀ ਚਾਹੀਦਾ ਜੀ ਚਲੋ- ਹੋਰ ਹੋਰ ਸੁਣਾਓ ਹੋਰ ਕੀ ਕਰਦੇ ਹੋ ਤੁਸੀ
ਮੈਂ ਸਿਲਾਈ ਕਰਨੀ ਆ
ਅੱਛਾ ਜੀ ਸਿਲਾਈ ਕਰਦੇ ਹੋ ਠੀਕ-
ਹਾਂਜੀ ਬਸ ਆਪਣੇ ਵੀ ਬਣਾ ਲਈਦੀ ਆ ਕੱਪੜੇ ਬਾਹਰ ਵੀ ਸਿਲੇ ਦੀ ਹ
ਠੀਕ ਹੈ। ਜੀ ਠੀਕ ਹੈ। ਨਹੀ ਹੋਣਾ ਚਾਹੀਦਾ ਹਥ ਦੇ ਵਿਚ ਕੋਈ ਹੀ ਹੁਨਰ ਤੇ ਹੋਣਾ ਚਾਹੀਦਾ ਵੈਸੇ ਸਟਿਚਿੰਗ ਦਾ ਤਾਂ ਕੰਮ ਵੈਸੇ ਹੀ ਵਧੀਆ ਹੈਗਾ ਹੈ। ਜੀ ਕਿ ਕੋਈ ਵੀ ਨੀ ਇਨਸਾਨ ਐਵੇਂ ਬਹਿ ਸਕਦਾ ਬਾਈ ਦੇਵੇ ਆਪਾਂ ਕਮਾਣਾ ਚਾਈਏ ਕਮਾ ਵੀ ਸਕਦੇ ਹਾਂ
ਹਾਂਜੀ ਹਾਂਜੀ
ਚਲੋ ਵਧੀਆ ਗੱਲ ਹੈ। ਜੀ ਤੇ ਸਿਖਦੇ ਹੋ ਜਾਂ ਆਂਦੀ ਏ
ਹਾਂਜੀ
ਸਿਖਦੇ ਹੋ ਯਾ ਆਂਦੀ ਹੈ ਸਿਲਾਈ ਅੱਛਾ ਜੀ ਠੀਕ ਹੈ ਜੀ ਠੀਕ
ਹਾਂਜੀ ਹਾਂਜੀ ਕੀ ਆਪਣੇ ਜੋਗਾ ਹੋ ਜਾ ਬੰਦਾ ਇਨਾ ਹੀ ਬੜਾ ਹੁੰਦਾ ਵੈਸੇ ਤਾਂ
ਹਾਂਜੀ ਹਾਂਜੀ ਉਹੀ
ਤੁਹਾਨੂੰ ਬਾਹਰ ਦੀ ਸਿਲਾਈ ਤੁਹਾਨੂੰ ਪਤਾ ਹੀ ਹੋਏਗਾ ਕਿਨੀ ਮਹਿਗੀ ਚਲਦੀ ਪਈ ਅਜ
ਹਾਂਜੀ ਹਾਂਜੀ ਉਹ ਤੇ ਹੈ ਇ ਹੈ ਜੀ
ਹਾਂਜੀ ਆਪਣਾ ਜੋਗਾ ਬੰਦਾ ਉਨਾ ਹੀ ਬੜਾ ਹੁੰਦਾ ਹੈ
ਹਾਂਜੀ ਬਿਲਕੁਲ ਅੱਜ ਕਲ ਜਿਸ ਹਿਸਾਬ ਮਹਿੰਗਾਈ ਇਨਸਾਨ ਆਪਣਾ ਕਮ ਕਰੇ ਉਹ ਜ਼ਿਆਦਾ ਬੈਨੀਫਿਟ ਏ ਹੋਰ ਦਸੋ ਜੀ ਤੁਸੀ ਠੀਕ ਹੋ।
ਹਾਂਜੀ ਬਸ ਚੰਗੇ
ਚਾਹੀਦਾ ਜੇ ਹੋਰ ਫੇਰ ਹੁਣ ਫਿਰ ਤਿਆਰੀ ਸੋਣ ਦੀ ਹੁੰਦੀ ਹੋਣੀ ਨਹੀ
ਨਹੀਂ ਹੁੰ ਤੇ ਸਾਡੀ ਸ਼ਾਮ ਦੀ ਹੋਈ ਪਈ ਹੈ ਖਾਦਾ ਨੀ ਨਾ ਅਸੀਂ ਹੁਣ ਖਾਈਗੇ ਦਸ ਵਜੇ
ਅੱਛਾ ਜੀ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਗੱਲ ਹਾਂਜੀ ਚਲੋ ਠੀਕ ਹੈ ਜੀ
ਹਾਂਜੀ ਹਾਂਜੀ ਚਲੋ ਠੀਕ ਹੈ ਮੈਂ ਤੁਹਾਨੂੰ ਬਾਅਦ ਹੀ ਫੋਨ ਕਰੀ ਹ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ